ਤਿੰਗ।
ਹਾਂਜੀ, ਔਰ ਸਭ ਕਿਦਾਂ?
ਵਧੀਆ, ਤੁਸੀਂ ਦੱਸੋ, ਤੁਆਡੇ ਕੀ ਹਾਲ ਚਾਲ?
ਵਧੀਆ ਵਧੀਆ, ਪਰਮਾਤਮਾ ਦੀ ਦੇਣ ਹੈਗੀ।
ਚਲੋ, ਵਧੀਆ ਗੱਲ ਐ, ਮੈਂ ਕਿਆ ਚਲੋ ਤੁਆਡੇ ਨਾਲ ਗੱਲ ਕਰ ਕਰਦੇ ਆਂ ਕੀ ਸਾਡੀ ਜੇਦੇ ਵੀ ਅੱਜ ਕੱਲ ਦੀ ਲਾਈਫ ਹੈ। ਓਦੇ ਵਿੱਚ ਸਮੇਂ ਦੀ-ਸਮੇਂ ਵਿੱਚ ਸਾਨੂੰ ਸਾਰੇ ਜੇੜੇ ਕੰਮ ਹੁੰਦੇ ਨੇ ਨੇ ਓ ਕਰਨਾ ਸਾਡੇ ਲਈ ਕਿੰਨਾ ਜ਼ਰੂਰੀ ਆ ਮਤਬ ਪਾ ਡਿਸਿਪਲੀਨ ਵਿੱਚ ਰੈਣਾ ਕਿੰਨਾ ਜਰੂਰੀ ਹੋ ਗਿਆ ਆਪਾਂ ਲੋਕਾਂ ਲਈ। ਬੱਚਿਆਂ ਲਈ ਚਾਏ ਆਪਾਂ, ਵ ਬੱਚੇ ਆ, ਚਾਏ ਵੱਡੇ ਆ ਸਭਨਾਂ ਦੇ ਵੀ ਕਿੰਨਾ ਜ਼ਰੂਰੀ ਐ ਐਹ ਸਭ ਚੀਜ਼ਾਂ।
ਨਈ ਨਈ, ਦੇਖੋ। ਜੇੜਾ ਬੰਦਾ ਡਿਸਿਪਲਿਨ ਨੂੰ ਫੋਲੋ ਕਰਦਾ ਐ, ਡਿਸਪਲਿਨ ਮਤਲਬ ਟਾਈਮ ਦੀ ਵੈਲਿਊ ਕਰਦਾ। ਦੇਖੋ ਸਾਨੂੰ ਪਰਮਾਤਮਾ 'ਚ ਪਰਮਾਤਮਾ ਨੇ ਦਿਨ 'ਚ ਚੌਵੀ ਘੰਟੇ ਦਿੱਤੇ ਹੈਗੇ। ਤੁਸੀਂ ਅਗਰ, ਉਸ ਚੌਵੀ ਘੰਟੇ ਦਾ ਟਾਈਮ ਦਾ ਯੂਟੀਲਾਈਜ਼ ਠੀਕ ਨਾਲ ਕਰੋਗੇ। ਤੇ ਮਤਲਬ ਤੁਆਨੂੰ ਜ਼ਿੰਦਗੀ 'ਚ ਕੋਈ ਪਰਸ਼ਾਨੀ ਪਰੇਸ਼ਾਨੀ ਹਰ ਜ਼ਿੰਦਗੀ ਦੀ ਆਣੀ ਐ, ਐ ਨੀ ਹੈ ਕੀ ਸਭ ਦੀ ਜ਼ਿੰਦਗੀ ਸਮੂਥ ਹੈਗੀ। ਕੋਈ ਕਿਸੀ ਤਰ੍ਹਾਂ ਪਰੇਸ਼ਾਨ ਐ, ਕੋਈ ਕਿਸੇ ਤਰ੍ਹਾਂ ਪਰੇਸ਼ਾਨ ਹੈਗਾ। ਪਰ ਜਦ ਤੁਸੀ ਡਿਸਪਲਿਨ ਚ ਰੈਂਦੇ ੳ, ਤੁਸੀ ਅਪਨੇ ਜੇੜੇ ਮਤਲਬ ਰੂਲ, ਰੈਗੂਲੇਸ਼ਨ ਤੁਸੀ ਲਾਗੂ ਕੀਤੇ ਅਪਨੇ ਉਤੇ ਅਗਰ ਤੁਸੀ ੳਨੂੰ ਟਾਈਮ ਨਾਲ ਫੋਲੋ ਕਰੋਗੇ, ੳਸ ਚੀਜ ਦਾ ਸੰਮਾਨ ਕਰੋਗੇ ਦੇਖੋ ਕੈਂਦੇ ਹੈਗੇ ਨਾ, ਤੁਸੀ ਟਾਈਮ ਨੂੰ ਵੈਲਯੂ ਦੋਗੇ ਟਾਈਮ ਦਾ ਸੰਮਾਨ ਕਰੋਗੇ ਤੇ ਟਾਈਮ ਤਾਨੂੰ ਅਪਨੇ ਆਪ ਵੈਲਯੂ ਕਰੂਗਾ, ੳਹ ਅਪਨੇ ਆਪ ਤਾਨੂੰ ਸੰਮਾਨ ਕਰੇਗਾ, ਕਿਵੇਂ ਸੰਮਾਨ ਕਰੇਗਾ, ਤਾਨੂੰ ਸਕਸੈਸ ਦੇ ਕੇ।
ਬਿਲਕੁਲ, ਆਪ ਦੇ ਨਾਲ ਦੇਖੋ ਆਪਾਂ ਡਿਸਪਲਿਨ ਵਿੱਚ ਰ, ਆਪਾਂ ਕਿਥੇ ਜੋਬ ਵੀ ਕਰਦੇ ਹਾਂ ਯਾਂ ਆਪਾਂ ਕਿਸੇ ਸਕੂਲ ਵਿੱਚ ਵੀ ਜਾਨੇ ਆ, ਆਪਾਂ ਡਾਕਟਰ ਦੀ ਜਿਵੇਂ ਆਪਾਂ ਤੁਸੀ ਕੈ ਲੇਓ ਆਪਾਂ ਸ ਬੱਚਾ, ਛੋਟਾ ਬੱਚਾ ਸਕੂਲ ਜਾਂਦਾ ਐ ੳਦੇ ਉਹ ਓ ਟਾਈਮ ਨਾਲ ਓ ਦ ਅ ਸਕੂਲ ਦਾ ਵੀ ਇੱਕ ਟਾਈਮ ਹੁੰਦਾ, ਏਹ ਥੋੜੀ ਕਿ ਆਪਦਾ ਮੂਹ ਚੱਕਆ ਤੇ ਸਕੂਲ ਚਲੇ ਗਏ। ੳਦੇ ਨਾਲ ਨੀ ਹੁੰਦਾ ਨਾ, ਸਕੂਲ ਵਿੱਚ ਵੀ ਇੱਕ ਪ੍ਰੋਪਰ ਟਾਈਮ ਟੇਬਲ ਹੁੰਦਾ ਐ, ੳਦੇ ਨਾਲ ਅ ਅ ਸਾਨੂੰ ੳਨੂੰ ਦੇਖਨਾ ਪੈਂਦਾ ਐ ਕਿ ਏਨੇ ਵਜੇ ਬੱਚੇ ਨੇ ਏਨੇ ਵਜੇ ਸਕੂਲ ਆਨਾ ਤੇ ਐਨੇ ਵਜੇ ੳਦੀ ਛੁੱਟੀ ਹੋਊਗੀ, ਐਨੇ ਏ ਅਸ ਟਾਇਮ ਤੇ ਓਦਾ ਲੰਚ ਬ੍ਰੇਕ ਹੋਏਗਾ, ਜਿਦੇ ਵਿਚ ਉਹ ਲੰਚ ਵਗੈਰਾ ਆਪਦਾ ਕਰੇਗਾ, ਖਾਣਾ ਖੂਣਾ ਖਾਏਗਾ। ਤੇ ਸਾਰਾ ਕੁਛ ਇੱਕ ਟਾਈਮ ੳ ਸਕੂਲ ਵਾਲੋ ਨੇ ਮੈਨੇਜ ਕੀਤਾ ਤਾ ਹੁੰਦਾ ਹੈ ਕਿ, ਇਹ-ਇਹ ਬੱਚੇਆਂ ਨੇ ਇਸ ਟਾਈਮ ਤੇ ਏਹ ਚੀਜ ਕਰਨੀ ਐ ਤੇ ਇਸ ਟਾਈਮ ਤੇ ਉਹਨਾ ਨੇ ਖੇਲਣਾ ਐ, ਇਸ ਟਾਈਮ ਤੇ ਪੜ਼੍ਨਾ ਐ ਬੱਚੇਆਂ ਦਾ ਸਾਰਾ ਦੇਖੋ ਟਾਈਮ ਟੇਬਲ ਬਨੇਆ ਹੁੰਦਾ ਐ, ਤਾਂਈ ਬੱਚੇ ਦੇਖੋ ਆਪਦੀ ਜਿ ਸਿੱਖਦੇ ਨੇ ਏਹ ਸਕੂਲਾਂ ਤੋਂ ਸਟਾਰਟ ਛੋਟੇ ਬੱਚੇ ਬੱਚੇ ਦੀ ਤਾਂ ਦੇਖੋ ਸ਼ੁਰਆਤ ਈ ਆਪਦੇ ਘਰ ਵਿੱਚ ਹੀ ਹੁੰਦੀ ਐ।
ੳਹ ਤੇ ਹੈਗਾ ਦੇਖੋ, ਹਾਂ ਮੈਂ ੳਈ ਕੇਆ ਨਾ। ਨਈ ਦੇਖੋ ਅਹ ਅਗਰ ਤੁਸੀ ਕੈ ਰਏ ੳ ਨਾ, ਜਿਵੇਂ ਡਿਸਿਪਲਿਨ ਨਈ ਹੈਗਾ ਡਿਸੀਪਲਿਨ ਤੁਸੀ ਅਗਰ ਸਟਾਰਟ ਕਰਨਾ ਹੈਗਾ ਨਾ ਜੇ ਤੁਸ ਤੁਆਡੇ ਅਗਰ ਬੱਚੇ ਛੋਟੇ ਹੈਗੇ ਤੇ ੳਨਾਂ ਨੂੰ ਹੁਨੇ ਸਟਾਰਟ ਕਰਾਓ। ਪੇਰੈਂਟਸ ਜੇੜੇ ਹੁੰਦੇ ਹੈਗਾ ਉਨਾਂ ਦਾ ਫਰਜ ਹੁੰਦਾ ਹੈਗਾ ਕਿ ਅਪਨੇ ਬੱਚੇਆਂ ਨੂੰ ਸ਼ੁਰੂ ਤੇ ਸੰਸਕਾਰ ਦੇ, ੳਨਾਂ ਨੂੰ ਬਤਾਓ ਤੁਸੀ ਸਵੇਰੇ ਕਿਸ ਟਾਈਮ ਉਠਨਾ ਹੈਗਾ, ੳਹ ਸਕੂਲ ਜਾਨਾ ਹੈਗਾ ਘਰ ਆ ਕੇ ਤੁਸੀ ਕਿੰਨੀ ਦੇਰ ਰੈਸਟ ਕਰਨੀ ਐ ਕਿੰਨੀ ਦੇਰ ਪੜਾਈ ਕਰਨੀ ਹੈਗੀ, ਕਿੰਨੀ ਦੇਰ ਖੇਲਨਾ ਹੈਗਾ ਕਿੰਨੀ ਦੇਰ ਫੈਮਲੀ ਟਾਈਮ ਸਪੈਂਡ ਕਰਨਾ, ਕਿੰਨੀ ਦੇਰ ਟੀਵੀ ਵੇਖਨਾ ਤੇ ਕਿਨਾ ਔਰ ਬੜੋ ਦਾ ਸੰਮਾਨ ਕਰਨਾ ਕਿਵੇਂ ਕਰਨਾ ਐ, ਦੇਖੋ ਮੈਂ ਤਾਂ ਏ ਵੀ ਕਾਂਗੀ ਤੁਸੀ ੳਨੂੰ ਗੁਰਦੁਆਰੇ ਮੰਦਿਰ ਜਿੱਥੇ ਤੁਸੀ ਮੰਨਦੇ ੳ, ੳਥੇ ਵੀ ਲੈ ਕੇ ਜਾਓ। ਤਾਂਕੀ ੳਨੂੰ ਪਤਾ ਚੱਲੇ ਸਾਡੇ ਦੇਸ਼ ਦੇ ਪੀਜੀਐਮ ਵਾਸਤੇ ਕਿਉਂਕਿ ਉਹ ਸਭ ਚੀਜਾਂ ਵੀ ਬੰਦੇ ਨੂੰ ਅਨੁਸ਼ਾਸਨ ਚਲਾਨ ਤੁਸੀ ਦੇਖੇਆ ਹੋਏਗਾ, ਗੁਰੂ ਘਰ ਜਾਓਗੇ ਤੁਸੀ ੳਥੇ ਦੇਖੋ ਪਾਠੀ ਨੂੰ ਸਵੇਰੇ ਕਿੰਨੇ ਵਜੇ ਉਠਦੇ ਆ, ੳਹ ਅਪਨੇ ਕੰਮ ਡਿਊਟੀ ਪੂਰੀ ਕਰਦੇ ਹੈਗੇ ਨਾ ਤੇ ਅਨੁਸ਼ਾਸਨ ਹੀ ਹੈਗਾ ੳਹ ਕੈ ਸਕਦੇ ੳ ਤੁਸੀ ਇੱਕ ਪ੍ਰਕਾਰ ਦਾ
ਬਿਲਕੁਲ ਏ ਤਾਂ ਬਿਲਕੁਲ ਤੁਸੀ ਠੀਕ ਕੈਆ, ਆਪਾਂ ਆਪਦੇ ਦੇਖੋ ਘਰ ਤੋਂ ਹੀ ਸ਼ੁਰੂਆਤ ਸਾਨੂੰ ਆਪਦੇ ਦੇਖੋ ਸਭ ਤੋਂ ਪੈਲਾਂ ਤਾਂ ਆਪਦੇ ਘਰ ਵਿੱਚ ਈ ਸ਼ੁਰੂਆਤ ਕਰਨੀ ਚਾਈਦੀ ਐ। ਆਪਾਂ ਆਪ ਵੱਡੇ, ਵੱਡੇ ਆਪਾਂ ਡਿਸੀਪਲਿਨ ਚ ਰਵਾਂਗੇ ਤਾ ਬੱਚੇ ਤਾ ਦੇਖੋ ਆਪ ਦੇ ਆਪ ਹੀ ਆ ਸਾਡੇ ਕੋਲ ਹੀ ਸਿੱਖਦੇ ਨੇ ਕਿਉਂਕਿ ਸਾਰੇ ਕਹਿੰਦੇ ਨੇ ਨਾ ਇੱਕ ਇੱਕ ਸਕੂਲ ਤਾਂ ਇੱਕ ਮਾਂ ਪਿਓ ਤੋਂ ਬੱਚਾ ਸਭ ਕੁਛ ਸਿੱਖਦਾ ਸਭ ਤੋਂ ਪਹਿਲਾਂ ਆਪਦੇ ਘਰ ਵਿੱਚ ਹੀ ਸਿੱਖਦਾ ਤਾਂ ਤਾਂ ਸਾਨੂੰ ਆਪਾਂ ਆਪ ਆਪਦੇ ਕੰਮ ਟਾਈਮ, ਟਾਈਮ ਨਾਲ ਕਰਾਂਗੇ, ਟਾਈਮ ਦਾ ਦੇਖਾਂਗੇ ਕਿ ਇਸ ਟਾਈਮ ਚ ਆਪਾਂ ਇਹ ਚੀਜ਼ ਸਵੇਰੇ ਉੱਠਣਾ ਹੈ, ਪਹਿਲਾਂ ਪਾਠ ਕਰਨਾ ਐ ਯਾ ਕੁਛ ਵੀ ਕਰਨਾ ਹੈ ਜਿਹੜਾ ਵੀ ਕੰਮ ਤੁਸੀਂ ਕਰਦੇ ਹੋ ਤੁਹਾਨੂੰ ਕਰਨਾ ਚਾਹੀਦਾ ਟਾਈਮ ਨਾਲ ਆਪਾਂ ਨੂੰ ਡਿਸਿਪਲਿਨ ਚ ਦੇਖੋ ਮਿਲ ਜੁਲ ਕੇ ਹੀ ਆਪਾਂ ਰਹਿ ਸਕਦੇ ਹਾਂ ਹੁਨ ਆਪਾਂ ਆਪਾਂ ਕਹੀਏ ਕਿ ਆਪਾਂ ਕੋਈ ਟ੍ਰੇਨ ਪਕ ਲੈਣੀ ਐ ਉਹ ਸਾਡੇ ਲਈ ਥੋੜ੍ਹੀ ਰੁਕ ਜਾਊਗੀ, ਆਪਾਂ ਟਾਈਮ ਚ ਉੱਥੇ ਪਹੁੰਚਾਂਗੇ ਤਾਂ ਹੀ ਆਪਾਂ ਜਾ ਪਾਵਾਂਗੇ ਕਿ ਕਿੱਥੇ ਜੇ ਕਿੱਥੇ ਅਗਰ ਆਪਾਂ ਜਾਣਾ ਏ ਤਾਂ
ਉਹ ਤਾਂ ਗੱਲ ਸਹੀ ਆਖੀ ਐ, ਤੁਸੀਂ ਦੇਖੋ ਡਿਪਨ ਡਿਸਿਪਲਿਨ ਜਿਹੜਾ ਹੈਗਾ ਨਾ ਇੱਕ ਸਿਰਫ ਐਜੂਕੇਸ਼ਨ ਤੱਕ ਸੀਮਿਤ ਨਹੀਂ ਹੈਗਾ ਤੁਸੀਂ ਸੋਚੋ ਕਿ ਅਸੀਂ ਬੱਚੇ ਨੂੰ ਅੱਛੀ ਐਜੂਕੇਸ਼ਨ ਸਿਖਾਈ ਡਿਸਿਪਲਿਨ ਚ ਰਹਿ ਕੇ ਤੇ ਬੱਚਾ ਦੇਖੋ ਸਕਸੇਸਫੁਲ ਹੋਏਗਾ, ਮੈਂ ਮਨਾ ਨੀ ਕਰ ਰਹੀ ਪਰ ਸਕਸੈਸਫੁਲ ਮਤਲਬ ਉਹ ਤਦ ਹੁੰਦਾ ਨਾ ਜਦ ਬੱਚੇ ਨੂੰ ਪਤਾ ਹੋਏਗਾ, ਕਿ ਮੈਂ ਟਾਈਮ ਨਾਲ ਸਕੂਲ ਜਾਣਾ ਟਾਈਮ ਨਾਲ ਕੋਲਜ ਜਾਣਾ ਨਾਲ ਆਪਣਾ ਕੰਮ ਜਿਹੜਾ ਹੈ ਉਹ ਇਮਾਨਦਾਰੀ ਨਾਲ ਕਰਨਾ ਹੈ ਇਹ ਸਾਰੀ ਚੀਜ਼ਾਂ ਦਾ ਵੀ ਅਸੀਂ ਬੱਚਿਆਂ ਨੂੰ ਦੇਖੋ ਇੱਕ ਤੁਸੀਂ ਖਿਲਾੜੀ ਦੇਖਿਆ ਦੇਖਿਆ ਹੋਏਗਾ ਸਪੋਰਟ ਦੇ ਜਾਓ ਕਿਤੇ ਵੀ ਸੈਕਸ਼ਨ ਚ ਚਾਹੇ, ਫੁੱਟਬਾਲ ਚ ਚਾਹੇ, ਕ੍ਰਿਕੇਟ ਹੋਕੀ ਉੱਥੇ ਦੇਖੋ ਕਿੰਨੇ ਬੱਚੇ ਡਿਸਿਪਲਿਨ ਚ ਰਹਿੰਦੇ ਹੈਗੇ ਰੋਜ਼ ਡੇਲੀ ਕੋਈ ਨਾ ਕੋਈ ਐਕਸਰਸਾਈਜ਼ ਇਹਨੂੰ ਅਭਿਆਸ ਕਰਾਣਾ ਹੈਗਾ ਉਹ ਟਾਈਮ ਨਾਲ ਉੱਠ ਉੱਠਣਾ ਟਾਈਮ ਨਾਲ ਸੋਣਾ ਸਾਰੀ ਚੀਜ਼ ਦਾ ਦੇਖੋ ਕਿੰਨਾ ਮਹੱਤਵ ਸਮਝਾਇਆ ਜਾਂਦਾ ਹੈ ਨਾ ਬੱਚਿਆਂ ਨੂੰ।
ਨਹੀਂ ਦੇਖੋ ਆਪਾਂ ਡਿਸਪਲਿਨ ਵਿੱਚ ਰਹਿੰਦੇ ਹਾਂ ਤਾਂ ਹੀ ਆਪਦੀ ਦੇਖੋ ਜ਼ਿੰਦਗੀ ਵਿੱਚ ਵੀ ਆਪਾਂ ਦੇਖੋ ਕਾਮਯਾਬ ਹੁੰਦੇ ਆ ਮੇਰੇ ਹਿਸਾਬ ਨਾਲ ਤਾਂ ਆਪਾਂ ਅਗਰ ਸਾਰੇ ਕਾਮ ਸੋਚਾਂਗੇ ਨਹੀਂ ਅੱਜ ਕਰ ਲਾਂਗੇ ਕਲ ਕਰ ਲਾਂਗੇ ਤਾਂ ਉਹਦੇ ਨਾਲ ਤਾਂ ਆਪਾਂ ਕਦੇ ਵੀ ਆਪਦੀ ਜ਼ਿੰਦਗੀ ਵਿੱਚ ਕਾਮਯਾਬ ਨੀ ਹੋ ਸਕਦੇ
ਨਾ ਨਾ ਨਾ ਦੇਖੋ ਅੱਜ ਇੱਕ ਸਾਡੇ ਪੜੋਸ ਚ ਮੁੰਡਾ ਰਹਿੰਦਾ ਹੈ ਉਹ ਨੇਵੀ ਚ ਹੈਗਾ ਉਹ ਦੱਸਦਾ ਸਵੇਰੇ ਚਾਰ ਵਜੇ ਸਾਨੂੰ ਮਤਲਬ ਇੱਕ ਹੋਰਨ ਵਰਦਾ ਅਗਰ ਅਸੀਂ ਨਾ ਉੱਠੀਏ ਤਾਂ ਸਾਨੂੰ ਉੱਥੇ ਪਨੀਸ਼ਮੈਂਟ ਮਿਲਦੀ ਹੈਗੀ ਉਹ ਪਨੀਸ਼ਮੈਂਟ ਉਹਨਾਂ ਦੀ ਭਲਾਈ ਦੇ ਵਾਸਤੇ ਹੀ ਰੱਖੀ ਗਈ ਹੈ ਨਾ। ਕਿਉਂਕਿ ਦੇਖੋ ਬੱਚਾ ਬਾਹਰ ਜਾ ਕੇ ਅਗਰ ਪੜ੍ਹਾਈ ਕਰ ਰਿਹਾ ਜਾਂ ਉਹਨੇ ਨੌਕਰੀ ਕਰਨੀ ਹੈਗੀ ਅਗਰ ਉਹ ਡਿਸਿਪਲਿਨ ਚ ਨਹੀਂ ਰਹੇਗਾ ਟਾਈਮ ਦੀ ਵੈਲਿਊ ਨਹੀਂ ਕਰੇਗਾ ਤੇ ਮਤਲਬ ਕਿਵੇਂ ਸਕਸੈਸਫੁਲ ਹੋ ਸਕਦਾ।
ਨਹੀਂ ਉਹ ਤਾਂ ਗੱਲ ਬਿਲਕੁਲ ਤੁਹਾਡੀ ਬਿਲਕੁਲ ਇਕ ਦਮ ਠੀਕ ਹੈ। ਕਿ ਬੰਦਾ ਨੂੰ ਆਪਦੇ ਆਪ ਨੂੰ ਡਿਸਪਲਨ ਰੱਖਣਾ ਸਭ ਦੇ ਲਈ ਜ਼ਰੂਰੀ ਹੈ। ਆਪਾਂ ਵੱਡੇ ਹੋਏ ਚਾਹੇ ਛੋਟੇ ਹੋਏ ਚਾਹੇ ਕੋਈ ਵੱਡਾ ਹੈ ਆਪਾਂ ਬਜ਼ੁਰਗ ਵੀ ਹਾਂ ਆਪਾਂ ਵੀ ਸ਼ੁਰੂ ਤੋਂ ਹੀ ਆਪਾਂ ਡਿਸਪਲਿਨ ਚ ਰਹਿੰਦੇ ਹਾਂ ਤਾਂ ਸਾਨੂੰ ਆਦਤ ਪੈਂਦੀ ਹੈ ਵੱਡੇ ਹੋ ਕੇ ਤਾਂ ਆਪਾਂ ਇਕਦਮ ਤੋਂ ਡਿਸਪਲਿਨ ਤੋਂ ਤੁਸੀਂ ਕਹੋ ਕਿ ਬੱਚਾ ਛੋਟਾ ਹੈ ਤਾਂ ਹੀ ਆਪਾਂ ਨੂੰ ਸਿਖਾਣਾ ਪੈਂਦਾ ਆਪਦੇ ਆਪ ਨੂੰ ਆਪਾਂ ਡਿਸਪਲਿਨ ਚ ਰੱਖਾਂਗੇ, ਸਾਨੂੰ ਪਤਾ ਇਹ ਟਾਈਮ ਉਹਦੇ ਨਾਲ, ਕੀ ਹੁੰਦਾ ਇੱਕ ਤਾਂ ਸਾਡੇ ਕੰਮ ਟਾਈਮ ਨਾਲ ਹੋ ਜਾਂਦੇ ਨੇ ਸਾਰੇ ਤੁਸੀਂ ਦੇਖਿਆ ਹੋਏਗਾ ਆਪਾਂ ਲੇਟ ਜਿਵੇਂ ਡਿਸਿਪਲਿਨ ਚ ਰਹਿਣੇ ਹਾਂ, ਆਪਦੇ ਕੰਮ ਜਿਵੇਂ, ਸਵੇਰੇ ਉੱਠਿਆ ਨਾਇਆ ਧੋਇਆ ਪਾਠ ਕੀਤਾ। ਖਾਣਾ ਖਾ, ਆਪਾਂ ਲੰਚ ਕਰਨਾ, ਉਹਦੇ ਨਾਲ ਸਾਡੀ ਸਿਹਤ ਵੀ ਦੇਖੋ, ਕਿੰਨਾ ਵਧੀਆ ਰਹਿੰਦੀ ਦਿਆਂ ਆਪਾਂ -ਆਪਦੇ ਲਈ ਵੀ ਟਾਈਮ, ਕੱਢ ਲੈਂਦੇ ਆ
ਹਮ- ਹਮ ਬਿਲਕੁਲ ਸਹੀ।
ਕੋਈ ਐਕਸਰਸਾਈਜ਼ ਕਰਨੀ ਹੈ, ਕੋਈ ਯੋਗਾ ਕਰਨੀ ਹੈ, ਕੁਛ ਕਰਨਾ ਆਪਾਂ ਆਪਦੇ ਲਈ ਵੀ, ਕਰ ਸਕਦੇ ਹਾਂ
ਦੇਖੋ ਅੱਜ- ਕੱਲ ਦਾ ਮੈਂ ਤੇ ਇਹ ਕਹਾਂਗੀ, ਅਗਰ ਤੁਸੀਂ ਡਿਸਪਲਿਨ ਚ, ਰਹਿਣਾ ਹੈ ਨਾ ਤੇ ਤੁਹਾਨੂੰ, ਪਤਾ ਕੀ ਕਰਨਾ ਪਏਗਾ, ਤੁਹਾਨੂੰ- ਤੁਹਾਨੂੰ ਮੋਬਾਇਲ ਫੋਨ, ਛੱਡਨਾ ਪਏਗਾ ਤੁਸੀਂ ਸੋਸ਼ਲ ਮੀਡੀਆ ਚ, ਟਾਈਮ ਘੱਟ ਕਰਨਾ ਪਏਗਾ ਤੁਸੀਂ ਜਿਹੜਾ, ਮੋਬਾਇਲ ਇੰਟਰਨੈਟ ਯੂਜ ਕਰਦੇ ਹੋ ਨਾ ਉਹ ਦੇਖੋ ਸਾਡਾ ਨਾ, ਮਤਲਬ ਅਗਰ ਤੁਸੀਂ ਡਿਸਿਪਲਿਨ ਚ, ਰਹਿਣਾ ਚਾਹੁੰਦੇ ਹੋ ਉਹ ਸਾਡਾ ਨਾ ਮਤਲਬ, ਡਿਸਪਲਿਨ ਡਿਸਟਰੈਕਟ ਕਰਦਾ, ਕਹਿਣ ਦਾ ਮਤਲਬ ਹੈ ਸਾਡਾ ਮਾਈੰਡ ਜਿਹੜਾ ਹੈਗਾ ਘਟਦਾ ਹੈਗਾ, ਅਗਰ ਤੁਸੀਂ ਅਨੁਸ਼ਾਸਨ, ਚ ਰਹਿਣਾ ਹੈਗਾ ਤੇ ਤੁਹਾਨੂੰ ਮਤਲਬ ਐਜੂਕੇਸ਼ਨ ਦੇ ਵਾਸਤੇ, ਜ਼ਿਆਦਾ ਧਿਆਨ ਦੇਣਾ ਪਏਗਾ ਆਪਣੇ ਕੰਮਾਂ ਦੇ ਅੰਦਰ, ਧਿਆਨ ਦੇਣਾ ਪਏਗਾ ਐੰਟਰਟੇਨਮੈਂਟ ਲਾਈਫ ਚ ਜ਼ਰੂਰੀ ਹੈਗਾ, ਮੈਂ ਮਨਾ ਨਹੀਂ ਕਰ ਰਹੀ ਕਿ ਤੁਸੀਂ ਇੰਟਰਟੇਨਮੈਂਟ ਨਾ, ਤੁਸੀਂ ਟੀ ਵੀ ਚਲਾਓ ਨਾ ਤੁਸੀਂ ਮੋਬਾਈਲ ਦੇਖੋ, ਕਿਉਂ ਨਹੀਂ ਦੇਖੋਗੇ ਦੇਖੋ, ਯੂਜ ਕਰੋ ਪਰ ਓਨਾ ਹੀ ਯੂਜ ਕਰੋ ਕਿ, ਜਿਹੜਾ ਤੁਹਾਨੂੰ ਬਸ ਲੱਗੇ ਕਿ, ਬੈਲੇਂਸ ਬਣ ਰਹਾ ਆ ਕਹਿਣ ਦਾ, ਮਤਲਬ ਮੇਰਾ ਐ ਇਹਨੂੰ, ਆਪਣੀ ਆਦਤ ਨਾ ਬਣਾਓ?
ਬਿਲਕੁਲ, ਇਹ ਤਾਂ ਗੱਲ ਤੁਸੀਂ ਬਿਲਕੁਲ ਠੀਕ ਕਹੀ ਆਪਾਂ ਜਿਵੇਂ, ਟਾਈਮ ਨਾਲ ਲੱਗਾ ਟਾਈਮ ਨਾਲ ਰਾਤੀ, ਅਗਰ ਜਲਦੀ ਸੌਦੇ ਆਾਂ ਤਾਂ ਸਵੇਰੇ ਜਲਦੀ ਉੱਠਦੇ ਆ, ਰਾਤ ਨੂੰ ਸਵੇਰ ਟਾਈਮ ਨਾਲ ਸੋਣ ਲਈ, ਆਪਾਂ ਨੂੰ ਮੋਬਾਇਲ ਚ ਥੋੜ੍ਹੀ ਦੂਰੀ ਬਣਾ ਕੇ ਰੱਖਾਂਗੇ, ਆਪਾਂ ਆਪ ਆਪ ਹੀ ਸੋਚ, ਦੇਖੋ ਕੰਮ ਕਰਦੇ ਹਾਂ ਸਵੇਰ ਤੋਂ ਸ਼ਾਮ ਤੱਕ, ਆਪਾਂ ਵੈਸੇ ਹੀ ਥੱਕ ਇੰਨੇ ਥੱਕ ਥੱਕ ਜਾਂਦੇ ਆ ਕਿ, ਆਪਾਂ ਸੋ ਜਾਂਦੇ ਹਾਂ ਫਿਰ ਸਾਨੂੰ ਨੀਂਦ ਵੀ ਆ ਜਾਂਦੀ ਹੈ, ਫਿਰ ਆਪਾਂ ਟਾਈਮ ਨਾਲ ਉੱਠ ਕੇ, ਆਪਦਾ ਡਿਸਪਲਿਨ ਚ ਰਹਿ ਕੇ ਕਿ, ਆਪ ਦਾ ਸਾਨੂੰ ਪਤਾ ਹੈ ਕਿ, ਇੱਕ ਟਾਈਮ ਟੇਬਲ ਹੈ ਇੰਨੇ, ਵਜੇ ਅਸੀਂ ਸੋਣਾ ਤਾਂ ਇੰਨੇ ਵਜੇ ਆਪਾਂ ਬ੍ਰੇਕਫਾਸਟ ਕਰਨਾ, ਜਾਂ ਕੁਛ ਵੀ ਜਿਹੜਾ ਵੀ ਕੰਮ, ਤੁਸੀਂ ਕਰਨਾ ਉਹ ਕਰ ਸਕਦੇ ਹੋ, ਡਿਸਪਲਿਨ ਵਿੱਚ ਰਹਿ ਕੇ, ਹੀ ਬੰਦਾ ਆਪਦੀ ਜ਼ਿੰਦਗੀ ਵਿੱਚ ਦੇਖੋ, ਕਿੰਨਾ ਕਾਮਯਾਬ ਵੀ ਹੁੰਦਾ
ਹਮ, ਹਮ, ਹਮ ਓ ਤੇ ਹੈਗਾ ਦੇਖੋ ਡਿਸੀਪਲਿਨ, ਮੈਂ ਤੇ ਏਹੀ ਕਵਾਂਗੀ ਡਿਸੀਪਲਿਨ ਦਾ ਇੱਕ ਤੁਸੀਂ, ਡੈਰੀ ਬਣਾਓ। ਡੈਅਰੀ ਦੇ ਉੱਤੇ ਆਪਨੇ ਮਤਲਬ ਲਿਖੋ ਕਿ, ਅੱਜ ਮੈਂ ਕੰਮ ਕਰਨਾ ਅੱਜ ਐ ਕਰਨਾ ਏ, ਅਗਰ ਤੁਸੀਂ ਨਾ ਫ੍ਰੀ ਹੋਏ ਤੇ, ਫਿਰ ਦੇਖੋ ਫਿਰ ਤੁਸੀਂ ਦੇਖੋ ਔ ਨਾ ਕਿ ਮਤਲਬ, ਕਹਿ ਸਕਦੇ ਓ ਤੁਸੀਂ ਕਿ, ਅਗਰ ਮੈਂ ਤੁਆਨੂੰ ਕੰਮ ਕਰਨਾ ਐ, ਤੇ ਡਿਸੀਪਲਿਨ ਚ ਰਹਿ ਕੇ ਰੱਖੋ ਤੇ ਤੁਆਨੂੰ ਤ ਮਿਲਨੀ ਈ ਮਿਲਨੀ ਹੈਗੀ, ਕਿਉਂਕਿ, ਬਚਪਨ ਚ ਅਗਰ ਅ ਜੀ ਚਾਈਲਡ ਹੁੱਡ ਤੋਂ, ਅਪਨੀ ਆਦਤ ਪਾਾਲਾਂ ਗੇ ਨਾ ਡਿਸੀਪਲਿਨ ਦੀ ਤੇ ਅਸੀਂ ਸਕਸੈੱਸਫੁਲ ਹੋਨਾ ਈ ਹੋਨਾ
ਏਹ ਤਾਂ, ਬਿਲਕੁਲ ਠੀਕ ਕਿਆ ਤੁਸੀਂ ਕਿ, ਮਤਲਬ ਆਪਾਂ ਟਾਈਮ-ਟੇਬਲ ਬਣਾ ਕੇ ਫਿਰ ਆਪ ਸਾਨੂੰ ਪਤਾ ਹੁੰਦਾ, ਅਗਲੇ ਦਿਨ ਵੀ, ਆਪਾਂ ਏਹ ਕੰਮ ਕਰਨਾ ਐ ਤ ਤਾਂਈ ਆਪਾਂ ਕਰ ਪਾਵਾਂਗੇ, ਬਿਲਕੁਲ ਸਈ ਗੱਲ ਕਈ ਤੁਸੀਂ ਏ ਤਾਂ ਕਿਓਂਕਿ ਅਸੀਂ ਟੀਨ ਚ ਰੈਨਾ ਸਾਡੇ ਲਈ ਤੇ ਵਾਡੇ ਲਈ ਵੀ ਤਾਂ ਬੱਚੇਆਂ ਲਈ ਵੀ ਤਾਂ ਸ ਸਬ ਦੇ ਲਈ ਬੋ ਜ਼ਰੂਰੀ ਹੋ ਗੇਆ ਅੱਜ-ਕੱਲ ਦੇ ਟਾਈਮ ਵਿੱਚ। ਤਾਂਈ ਆਪਾਂ ਦੀ ਜ਼ਿੰਦਗੀ ਵਿੱਚ ਕਾਮਯਾਬ ਵੀ ਹੁੰਦੇ ਆ ਤਾਂ ਸਾਨੂੰ ਸਾਰਾ ਕੁਛ ਖੁਸ਼ੀਆਂ ਵੀ ਮਿਲਦੀਆਂ ਪੈਸਾ ਵੀ ਮਿਲਦਾ ਸਬ ਕੁਛ ਮਿਲਦਾ ਐ ਜੀ।
ਹਾਂ, ਦੇਖੋ ਤੁਆਨੂੰ ਆਂ ਆਂ ਆਦਤ ਤੇ ਅਪਨੀ ਛੱਡਨੀ ਪੜੇਗੀ ਨਾ ਤੁਸੀਂ ਅਗਰ ਡਿਸੀਪਲਿਨ ਚ ਰੈਨੈ। ਤੇ ਤੁਆਨੂੰ ਆਪਨੀ ਜੇੜੀ ਮੋਬਾਇਲ ਫੋਨ ਹੈਗੇਆ ਮਤਲਬ ਗੱਪਾਂ ਮਾਰਨੀਆਂ ਫਰੈਂਡਸ ਨਾਲ ਮਿਲਨਾ ਜੁਲਨਾ ਥੋੜਾ ਜਾ ਦੇਖੋ ਸਰਕਲ ਤੁਸੀਂ ਗੱਟ ਕਰੋਗੇ ਅਨੁਸ਼ਾ ਸ਼ਾਸਨ ਜੇੜਾ ਹੈਗਾ ਨਾ ਓ ਸਾਡੀ ਮਤਲਬ ਸਕਸੈੱਸ ਦੀ ਪੈਲੀ ਸੀੜੀ ਹੈਗੀ ਮਤਲਬ ਤੁਸੀਂ ਅਗਰ ਸਕਸੈੱਸ ਪਾਨੈ ਤੇ ਜਿਵੇਂ ਸਟੈੱਪ ਬਾਏ ਸਟੈੱਪ ਚੱਲਦੇ ਆ ਨਾ ਓ ਪੈਲੀ ਸੀੜੀ ਤੁਆਡੀ ਕੀ ਐ ਅਨੁਸ਼ਾਸਨ, ਡਿਸੀਪਲਿਨ ਚਲੋ ਵਦੀਆ ਲੱਗੇਆ ਤੁਆਡੇ ਨਾਲ ਗੱਲ ਕਰਕੇ।
ਸਸਰੀ ਕਾਰ ਜੀ, ਸਸੀ